ਹੈਲੋ।
ਹੈਲੋ।
ਹੈਲੋ।
ਹਾਂਜੀ। ਸਤਿ ਸ੍ਰੀ ਕਾਲ।
ਔਰ ਠੀਕ ਓ?
ਹਾਂਜੀ, ਹਾਂਜੀ ਵਧੀਆ। ਤੁਸੀਂ ਠੀਕ ਓ?
ਮੈਂ ਵੀ ਠੀਕ ਠਾਕ।
ਕੀ ਕਰ ਰਹੇ ਓ? ਮੈਂ ਬਸ ਰੋਟੀ ਖਾ ਰੀ ਸੀ ਹੁਣੇ।
ਖਾ ਰਹੀ ਸੀ ਰੋਟੀ
ਹਾਂਜੀ। ਨਈ -ਨਈ ਖਾਈ ਲਿੱਤੀ ਇੱਕ ਤਰ੍ਹਾਂ ਦੀ ਬਸ।
ਅੱਛਾ। ਮੈਂ ਡਿਸਟਰਬ- ਡਿਸਟਰਬ ਤੇ ਨੀ ਕਰਦਾ?
ਨਈ-ਨਈ ਨੀ ਬਿਲਕੁਲ ਵੀ ਨੀ।
ਅੱਛਾ- ਅੱਛਾ ਹੋਰ ਬ ਜਿਹੜਾ ਹੋਮਵਰਕ ਵਗੈਰਾ ਕਰਾ ਤਾ ਵੇ ਸਮਰ ਵੈਕੇਸ਼ਨ ਦਾ
ਹਾਂਜੀ ਜੀ ਕਰਾ ਤਾ ਵੇ। ਤੁਸੀਂ ਖਾਲੀਏ ਰੋਟੀ?
ਮੈਂ ਤਾਂ ਫ੍ਰੀ ਹੋਗੀ ਆ ਰੋਟੀ ਤੋਂ।
ਅੱਛਾ ਕੀ ਖਾਧਾ ਅੱਜ?
ਯਾਰ ਅਜ ਮੈਂ ਸ਼ਾਮੀ ਨਾ ਬੱਚਿਆਂ ਵਸੇ ਬਣਾਏ ਸੀ ਮੋਂਗ ਦੇ ਚੀਲੇ। ਤਾਂ ਉਨੂੰ ਬਣਾਂਦਿਆ ਆ ਪਹਿਲਾਂ ਉਹਨਾਂ ਨੂੰ ਖਵਾਏ। ਤਾਂ ਫੇਰ ਜਦੋਂ ਆਪ ਖਾਧਦੇ ਤੇ ਟਾਈਮ ਜਿਆਦਾ ਹੋ ਗਿਆ। ਹੁਣ ਮੇਰਾ ਹੁਣ ਨੀ ਮੈਂ ਰੋਟੀ ਖਾ ਸਕਦੀ। ਬਸ ਉਈਓ ਖਾਧਾ ਬੱਚੇ ਵੀ ਨੀ ਮੰਗ ਰੇ ਸੀ। ਉਹ ਵੀ ਕਹਿੰਦੇ ਨੇ ਬਸ ਓਇਓ ਠੀਕ ਏ।
ਤੇ ਤੁਸੀਂ ਕਿੰਜ ਬਣਾਇਆ ਸੀ ਮੂੰਗ ਦਾ ਚਿੱਲਾ?
ਮੂੰਗ ਤੇ ਚਿੱਲੇ ਵਸੇ ਨਾ ਮੈਂ ਕੱਲ ਤੇ ਭਿਓਦੀ ਏ ਮੂੰਗ ਦੀ ਦਾਲ ਹਰੀ ਮੂੰਗੀ। ਜੇੜੀ ਹੁੰਦੀ ਏ ਨਾ ਉਹ ਮੈਂ ਕੱਲ ਸ਼ਾਮੀ ਹੀ ਪਾਣੀ ਚ ਭਿਗੋਰਤੀ ਸੀ। ਤਾਂ ਸਵੇਰੇ ਮੇਰਾ ਦਿਲ ਕੀਤਾ ਕਿ ਏਨੂੰ ਨਾ ਮੈਂ ਕੁਛ ਸਨੈਕਸ ਬਣਾਲਾ। ਬਟ ਬੱਚੇ ਕਹਿੰਦੇ ਨਈ ਉਹਨਾਂ ਨੇ ਬ੍ਰੈਡ ਖਾਣੀ ਸੀ। ਤੇ ਸਵੇਰੇ ਉਨਾਂ ਨੂੰ ਬ੍ਰੈਡ ਬਣਾ ਦਿੱਤੀ। ਹੁਣ ਦਾਲ ਸੀ ਪਈ ਦੀ ਭਿੱਜੀ ਦੀ ਸੀ ਦਾਲ ਤਾਂ ਫੇਰ ਮੈਂ ਸੋਚਿਆ ਚਲੋ ਏਨਾ ਨੂੰ ਚਿੱਲੇ ਬਣਾਦਾ ਚਿੱਲੇ ਬਣਾਣ ਵਸੇ ਫੇਰ ਮੈਂ ਜੇੜਾ ਪਾਣੀ ਸੀ, ਉਹ ਤਾਂ ਮੈਂ ਰੋੜਤਾ ਤੇ ਬਾਕ ਕਿ ਜੇੜੀ ਦਾਲ ਸੀ ਨਾ ਉਹ ਮੈਂ ਗ੍ਰਾਇੰਡ ਕੀਤੀ।
ਅੱਛਾ-ਅੱਛਾ।
ਗ੍ਰਇੰਡ ਹਾਂ ਜਦੋਂ ਮੈਂ ਗਰਾਾਇੰਡ ਕਰ ਰੀ ਸੀ ਨਾ ਵਿੱਚ ਮੈਂ ਥੋੜ੍ਹੀ ਲਸਣ ਦੀ ਤੂਰੀਆਂ ਵੀ ਪਾ ਤੀਆਂ ਹਰੀ ਮਿਰਚ ਪਾਈ। ਥੋੜ੍ਹਾ ਜਿਨਾ ਅਦਰਕ ਪਾਇਆ ਛੋਟੀ ਜੀ ਸਲਾਈਸ ਅਦਰਕ ਦੀ ਪਾ ਦਿੱਤੀ। ਤਾਂ ਹਰੀ ਮਿਰਚ, ਅਦਰਕ ਔਰ ਲਸਣ। ਐਇਓ ਜੇੜਾ ਥੋਮ ਐ। ਇੱਕ ਮਤਲਬ ਕਿ ਅੱਛੀ ਪੇਸਟ ਬਣਾ ਦਿੱਤੀ।
ਅੱਛਾ
ਫਿਰ ਉਹਨੂੰ ਪੇਸਟ ਨੂੰ ਨਾ ਚਮਚੇ ਦੇ ਨਾਲ ਬੀਟ ਕਰਨਾ ਅੱਛਾ ਬੀਟ ਕਰਨਾ ਉਹਨੂੰ ਬੀਟ ਪਤਾ ਚਮਚੇ ਨਾਂ ਨੂੰ ਚੰਗੀ ਤਰ੍ਹਾਂ ਨਾ ਹਿਲਉਂਦੇ ਜਾਣਾ ਤਾਂ ਕਿ ਨਾ ਉਹ ਉਹਦੇ ਚ ਨਾ ਇੱਕ ਹਲਕਾ ਜਸਾ ਖ਼ਮੀਰ ਆ ਜਾਂਦਾ ਨਾ ਤੇ ਚੀਜ਼ ਥੋੜੀ ਫੁੱਲ ਜਾਂਦੀ ਉਸ ਤਰ੍ਹਾਂ ਨਾ ਉਹਨੇ ਫੁੱਲ ਜਾਣਾਵੇ ਫਿਰ ਉਹਦੇ 'ਚ ਮੈਂ ਹਰਾ ਧਨੀਆਂ ਕੱਟਿਆ ਹਰਾ ਧਨੀਆ ਜੇ ਲੀਵਸ ਦੇ ਉਹ ਘੱਟ ਆ ਇਹ ਜੀਰਾ ਪਾਇਆ ਥੋੜ੍ਹੀ ਜਿਹੀ ਕਾਹਾਲੀ ਮਿਰਚ ਪਾਈ ਤਾਂ ਫਿਰ ਨਮਕ ਪਾਇਆ ਸਵਾਦ ਵਾਸਤੇ ਜਿੰਨਾ ਕੁ ਸਾਨੂੰ ਚਾਹੀਦਾ ਸੀ। ਤਾਂ ਉਹ ਫੇਰ ਮੈਂ ਚਮਚੇ ਨਾਲ ਡੋਲੂ ਵੀ ਅੱਛੀ ਤਰ੍ਹਾਂ ਮੈਸ਼ ਕਰਕੇ ਤਾਂ ਫੇਰ ਤਵੇ ਪਰ ਥੋੜ੍ਹਾ ਜਿਆਦਾ ਨੀ। ਥੋੜ ਜ ਮੈ ਓਇਲ ਕੀਤਾ ਲਿੰਗ ਕੀਤੀ ਵੀ ਤਵੇ ਦੀ। ਔਰ ਥੋੜ੍ਹਾ ਜਿਨ੍ਹਾਂ ਉੱਪਰੋਂ ਹੋਰ ਪਾ ਤਾ ਮਤਲਵ ਕੁੱਲ ਮਿਲਾ ਕੇ ਸਮਜੋ ਅਦਾ ਚਮਚ ਤੇ ਨਾਲ ਨਾ ਮੈਂ ਤਵਾ ਵੀ ਗ੍ਰੀਸ ਕਰ ਲਿਆ ਤਾਂ ਜਿਹੜਾ ਥੋੜਾ ਬਹੁਤ ਸੀ ਉਹਦੇ ਪਰਰ ਮੈਂ ਚਿੱਲਾ ਪਾ ਦਿੱਤਾ ਤੇ ਉਹਨੂੰ ਹਲਕਾ ਹਲਕਾ ਫੈਲਾ ਦਿੱਤਾ ਫੈਲਾ ਤਾ ਫਿਰ ਜਦੋਂ ਮੈਂ ਚਿੱਲੇ ਨੂੰ ਪਲਟਿਆ ਨਾ ਉਹ ਮੈਂ ਥੋੜ੍ਹਾ ਥੋੜ੍ਹਾ ਪ੍ਰੈਸ ਕੀਤਾ ਸਾਰੇ ਪਾਸੇ ਉਹ ਥੋੜਾ ਹੋਰ ਨਾ ਪਤਲਾ ਹੋ ਗਿਆ ਉਸ ਤੋਂ ਬਾਅਦ ਮੈਂ ਉਹਨੂੰ ਥੋੜਾ ਜਿਹਾ ਗਰੀਸ ਕਰਤਾ ਚਿੱਲੇ ਨੇ ਫੇਰ ਪਰਤਾਇਆ ਫੁੱਲ ਮਿਲਾ ਕੇ ਉਹ ਚਿੱਲਿਆਂ ਦੇ ਨੇ ਜਿਹੜੀ ਸ਼ਕਲ ਸੀ ਨਾ ਇਸ ਤਰ੍ਹਾਂ ਬੜੀ ਪਿਆਰੀ ਜਿ ਹੋ ਗ ਰੈਡ ਪਿੰਕ ਬਸ ਫੇਰ ਮੈਂ ਚੀਲਾ ਉਤਾਰਿਆ ਤੇ ਥੋੜ੍ਹੀ ਜਿਹੀ ਸੋਸ ਪਾ ਕੇ ਨਾ ਟਮੈਟੋ ਸੋਸ ਮੈਂ ਫੇਿਰ ਇੱਕ ਬੱਚੇ ਨੂੰ ਦਿੱਤੀ ਇਸ ਤਰ੍ਹਾਂ ਹੀ ਫਿਰ ਮੈਂ ਦੂਜਾ ਚੀਲਾ ਬਣਾਇਆ ਫਿਰ ਮੈਂ ਦੂਜੇ ਨੂੰ ਦਿੱਤਾ ਇਸਰ ਮੈਂ ਚਿੱਲੇ ਬਣਾ ਕੇ ਨਾ ਸ਼ਾਮੀ ਇਹਨਾਂ ਨੂੰ ਖਿਲਾਏ ਖੁਸ਼ ਤੇ ਬੜੇ ਹੋਏ ਸਆਦ ਹੈ ਬਈ ਸਵਾਦ ਹੈ ਲੇਕਿਨ ਇਹ ਵੀ ਟਾਈਮ ਬੜਾ ਲੱਗਿਆ ਮੈਨੂੰ ਬਣਾਉਣ ਚ
ਨਹੀਂ ਟਾਈਮ ਲੱਗਿਆ ਲੇਕਿਨ ਹੋਏਗਾ ਤੇ ਸਵਾਦ ਕਿਉਂਕਿ ਮੈਨੂੰ ਤਾਂ ਸਿਰਫ਼ ਬੇਸਣ ਦਾ ਚਿੱਲਾ ਹੀ ਬਣਾਉਣਾ ਆਉਂਦਾ ਹੈ ਲੇਕਿਨ ਹੁਣ ਰਸੀਪ ਮੈਂ ਵੀ ਟਰਾਈ ਕਰਾਂਗੀ ਕਿਉਂਕਿ ਸ਼ਾਮੀ ਮਨ ਕਰਦਾ ਕਿ ਕੁਛ ਸਵਾਦ ਹੋਏ ਉਹ ਖਾਈਏ ਜਾਂ ਕੁਛ ਐਸਾ ਬਣਾ ਕੇ ਖਾਈਏ ਜੋ ਜਲਦੀ ਬਣ ਜਾੇ ਹਾਂ ਸ਼ਾਮੀ ਦਾ ਮਨ ਕਰਦਾ ਕੁਛ ਕੁਛ ਖਾਣ ਦਾ
ਹਮ ਹਮ ਹਮ ਹਮ ਦੁਪਹਿਰੀ ਰੋਟੀ ਜਲਦੀ ਖਾ ਲਓ ਫ ਸ਼ਾਮੀ ਹਾਂ ਕਰਨਾ ਹਾਂ ਸੁਣਨ ਦੀ ਟੇਸਟੀ ਹੈ ਐਕਚੁਲੀ ਇੱਕ ਦੇਖੋ ਨਾ ਇਸ ਜ਼ਿਲ੍ਹੇ ਦਾ ਇੱਕ ਹੋਰ ਫਾਇਦਾ ਵੀ ਹੈ ਨਾ ਇਹ ਚਿੱਲੇ ਚ ਪ੍ਰੋਟੀਨ ਬੜਾ ਹੈ ਪ੍ਰੋਟੀਨ ਬੜਾ ਹਾਂ ਰ ਉੱਪਰ ਫਿਰ ਮੂੰਗੀ ਸਾਬਤ ਦਾਲ ਇਹ ਦਾਲ ਵੈਸੇ ਬੜੀ ਵਧੀਆ ਹੁੰਦੀ ਹੈ ਦੇਖੋ ਨਾ ਤੁਸੀਂ ਸ਼ਾਇਦ ਸੁਣਿਆ ਹੈਗਾ ਬਿਮਾਰ ਬੰਦੇ ਨੂੰ ਬਈ ਦਾਲ ਦੀ ਖਿਚੜੀ ਦਿਓ ਸੁਣਿਆ
ਹਾਂ ਹਾਂ ਸੁਣਿਆ ਸੁਣਿਆ
ਉਹ ਇਸੇ ਕਰਕੇ ਨਾ ਕਿ ਦਾਲ ਦੀ ਖਿਚੜੀ ਖਾਣ ਜਲਦੀ ਰਿਕਵਰ ਕਰਦਾ ਬੰਦਾ ਤਾਕਤ ਵਾਲੀ ਹੁੰਦੀ ਪ੍ਰੋਟੀਨ ਬੜਾ ਇਹਦੇ
ਅੱਛਾ ਨੀ ਚਿੱਲਾ ਤੇ ਬਹੁਤ ਬੈਸਟ ਨਾ ਜ਼ਿਆਦਾ ਓਇਲ ਲੱਗਿਆ ਨਾ ਕੀ ਲੱਗਿਆ
ਨਾ ਨਾ ਨਾ ਬਿਲਕੁਲ ਵੀ ਨਹੀਂ ਸਹੀ ਗੱਲ ਹੈ ਬੈਸਟ ਹੈਲਦੀ ਵੀ ਹੈਗੀ ਹਮ ਚ ਗ ਸੀ
ਹੋਰ ਕਿਹੜੇ ਕਿਹੜੇ ਚਿੱੇ ਬਣਾ ਲੈਂਦੇ ਤੁਸੀਂ
ਬਸ, ਤੁਸੀ ਜਿਸਾ ਵੇਸਣ ਦਾ ਬਣਾਂਦੇ ਸਾਂ, ਮੈਂ ਵੇਸਣ ਦਾ ਬਨਾ ਲੈਨੀ ਹਾਂ, ਮੂੰਗ ਦੀ ਦਾਲ ਦਾ ਚਿਲਾ ਬਨਾ ਲੈਂਦੀ ਹਾਂ। ਤੇ, ਧੋਤੀ ਦਾਲ ਦਾ ਵੀ ਚੀਲਾ ਬਣਾਏ ਦਾ ਮੈਂ। ਹਾਂ, ਸੂਜੀ ਦਾ ਚੀਲਾ ਉਹ ਵੀ ਬਹੁਤ ਵਧੀਆ ਬਣਦਾ ਹੈ। ਉਹਨ, ਉਹਨੂੰ ਵੀ ਇਸ ਤਰ੍ਹਾਂ ਹੀ ਭਿਉਂ ਦੋ। ਪਾਣੀ ਚ ਜ਼ਿਆਦਾ ਨਹੀਂ ਭਿਉਣਾ, ਥੋੜ੍ਹੇ ਪਾਣੀ ਚ। ਜਦੋਂ ਦੇਖਆ ਸੂਜੀ ਭਿੱਜ ਗਈ ਹੈ, ਫੁੱਲ ਗਈ ਹੈ, ਫਿਰ ਥੋੜ੍ਹਾ ਜਿਹਾ ਪਾਣੀ ਭਾਵੇਂ। ਹੋਰ ਪਾ ਦੋ, ਐਡ ਕਰ ਦ, ਉਹ ਵੀ ਸੇਮ ਪ੍ਰੋਸੀਜਰ ਹੈ। ਉਹ ਵੀ ਸੇਮ ਪ੍ਰੋਸੀਜਰ ਹੈ ਉਹ, ਅ। ਭਿਓਉ ਦੋ ਥੋੜ੍ਹੀ ਦੇਰ ਫੇਿਰ ਅੱਧੇ ਘੰਟੇ ਬਾਅਦ ਉਹਨੂੰ ਬੀਚ ਕਰ ਲੋ ਮਿਕਸੀ ਚ ਕਰ ਲੋ ਤੇ, ਥੋੜੇ ਜੇ ਚਮਚੇ ਨਾਲ ਵੀ ਬੀਟ ਕਰਦੋ ਗੇ, ਥੋੜੀ ਜਿ ਨਾ ਫੁੱਲ ਜਾਏਗੀ। ਓਦੇ ਵਿੱਚ ਫੇਰ, ਨਮਕ, ਮਿਰਚ, ਕਾਲੀ ਮਰਚ। ਛੋਟੇ-ਛੋਟੇ ਪਿਆਜ਼, ਛੋਟੇ-ਛੋਟੇ ਟਮਾਟਰ। ਤੇ, ਅਗਰ ਘਾਰ ਸ਼ਿਮਲਾ ਮਰਚ ਹੈ ਯਾਂ, ਔਹ ਥੋੜ੍ਹੀ ਥੋੜ੍ਹੀ ਕੱਟ ਕੇ ਪਾ ਦੋ। ਤੇ ਉਹ, ਉਹ ਵੀ ਨਾ ਇਸ ਤਰ੍ਹਾਂ ਹੀਂ, ਤਵੇ ਨੂੰ ਗ੍ਰੀਸ ਕਰਕੇ। ਤਾਂ ਇਹਨੂੰ ਪਾਓ, ਹਲਕਾ ਹਲਕਾ ਫੇਰ ਲਾ ਵੀ ਦੋ। ਜਦੋਂ ਪਰਤਾਵਾਂਗੇ, ਥੋੜ੍ਹਾ ਜਿਹਾ ਪ੍ਰੈਸ ਕਰਾਂਗੇ, ਥੋੜ੍ਹਾ ਹੋਰ ਫੈਲ ਜਾਏਗਾ। ਤਾਂ, ਉਹਨੂੰ ਵੀ ਬਨਾਨਾ ਖਾਣਾ ਵਾਕੇਚ। ਇੱਕ ਚਿੱਲਾ ਖਾਧਾ ਤਾ ਹੋਏ ਨਾ, ਤਾਂ ਰੋਟੀ ਖਾਣ ਦੀ ਗੁੰਜਾਇਸ਼ ਨੀ ਰਹਨੀ। ਤੇ ਇੰਨਾ ਟੇਸਟੀ ਵੀ ਹੁੰਦਾ। ਤਾਂ ਪੇਟ ਵੀ ਭਰ ਜਾਂਦਾ ਹੈ ਜਿਸ ਤਰ੍ਹਾਂ ਕਿ ਬਈ, ਸਮਝੋ ਕਣਕ ਦੀ ਰੋਟੀ ਖਾ ਲੀ ਅਸੀ।
ਹਾਂ, ਐ ਚਿੱਲਾ ਤਾਂ ਮੈਂ ਪਹਿਲੇ ਵੀ ਖਾਧਾ ਹੋਇਆ ਏ। ਲੇਕਿਨ ਮੀਨੂ ਰੇ ਰੈਸਿਪੀ ਨਹੀਂ ਪਤਾ ਸੀ ਸੂਜੀ ਦਾ ਚਿੱਲਾ। ਮੈਂ ਖਾਧਾ ਹੋਇਆ ਏ। ਹਾਂਜੀ ਜੀ ਲੇਕਿਨ ਰੈਸਪੀ ਨਹੀਂ ਪਤਾ ਸੀ ਜਦੋਂ ਖਾਧਾ, ਸਵਾਦ ਬ ਬੜਾ ਲੱਗਿਆ ਸੀ। ਹੈਲਦੀ ਸੀ।
ਕਿੰਨੇ ਬਨਾਇਆ ਸੀ?
ਤਾਂ ਮੇਰੀ ਫਰੈਂਡ ਨੇ ਬਣਾਇਆ ਸੀ।
ਅੱਛਾ-ਅੱਛਾ, ਤੇ ਬੇਸਣ ਦਾ ਚਿੱਲਾ ਕਿਵੇਂ ਬਣਾਉਂਦੇ ਹੋ?
ਮੈਂ ਤੇ ਬੋਹਤ ਨੋਰਮਲ, ਛੋਟੇ-ਛੋਟੇ ਪਿਆਜ਼ ਕੱਟ। ਕੇਹ, ਤੇ
ਅੱਛਾ
ਓਦੇ ਵਿੱਚ ਵੇਸਨ ਪਾ ਕੇ, ਪਾਨੀ ਪਾ ਕੇ, ਨਾ ਓਹਿ ਨਮਕ ਹਲਦੀ। ਕਾਲੀ ਮਿਰਚ, ਹਰੀ ਮਿਰਚ। ਇਹਨਾਂ ਨੂੰ ਮੈਸ਼ ਕਰਦੀਆਂ ਜ਼ਿਆਦਾ ਪਾਣੀ-ਪਾਣੀ ਨਹੀਂ, ਮਤਬ ਥੋੜ੍ਹਾ। ਠਿਕ ਰਹਿਣ ਦੇਂਦੀ ਹਾਂ, ਤੇ ਬਸ ਸੇਮ। ਤੇਲ ਪਾਓ ਤੇ ਏ ਬਣ ਜਾਂਦਾ ਏ, ਬਟ ਐ ਹੈ ਕਿ ਇਹ ਜਲਦੀ ਬਣਦਾ ਏ। ਇਹਦਾ ਪ੍ਰੋਸੀਜਰ ਜਲਦੀ ਇਹਨੂੰ ਪਹਿਲੇ ਭਿਗੋ ਕੇ ਨਹੀਂ ਰੱਖਣਾ ਪੈਂਦਾ, ਇਹ ਜਦੋਂ ਬੁੱਕ। ਭੁੱਖ ਲੱਗੇ ਤਾਂ ਬਣ ਜੇਗਾ, ਤੇ ਬੰਦਾ ਵੀ
ਹਾਂ-ਹਾਂ ਇਹ ਤੇ, ਹਮ ਅਹਿ ਤੇ ਗੱਲ ਹੈ। ਮੈਂ ਇੱਕ, ਮੈਂ ਤੇ ਇੱਕ ਵਾਰ ਨਾ ਸੂਚੀ। ਬਿਲਕੁਲ ਠੀਕ-ਬਿਲਕੁਲ ਠੀਕ, ਤੁਸੀਂ ਕੁਛ ਵੀ ਐਡ ਕਰ ਸਕਦੇ। ਦਿਓ, ਤੁਸੀਂ ਆਲ ਹਾਂ, ਵਾਈ ਤੇ ਔ ਪਟੇਟੋ ਵੀ ਹੈ ਤੇ ਉਹਨੂੰ ਵੀ ਤੁਸੀਂ ਮੈਸ਼ ਕਰਕੇ ਵਿੱਚ ਪਾ ਸਕਦੇ ਹੋ।
ਹਾਂ ਓਹਦੇ ਨਾਲ ਹੈਵੀ ਬੰਜਾ ਐ ਵੀ ਬਨ ਜੇਗਾ ਬੇਸਨ ਦਾ ਚਿੱਲਾ ਦਾ ਕੀ ਕਿ ਥੋੜਾ ਲਾਈਟ ਹੁੰਦਾ।
ਹਾਂ ਐਹ ਵੀ ਗੱਲ ਠੀਕ ਹੈ ਤੁਹਾਡੀ ਹਾਂ ਹਾਂ। ਤੇ ਪਰ ਮੈਂ ਪਾਏ ਸੀ ਓਹ ਹਾਂ ਇੱਕ ਹੀ ਖਾਧਾ ਜੇਗਾ ਭਾਰੀ ਹੁੰਦਾ ਨਾ ਫੇਰ ਹੈਵੀ ਲੱਗਦਾ ਯਾਂ। ਪਰ ਇਹ ਗੱਲ ਐ ਚੀਲਾ ਜਿਹੜੇ ਇਹ ਭਾਵੇਂ ਵੇਸਨ ਦਾ ਹੋਏ ਭਾਵੇਂ ਸੂਜੀ ਦਾ ਏ ਤੇ ਭਾਵੇਂ ਹੌਵੇ ਮੂੰਗ ਦੀ ਦਾਲ ਦਾ ਸਾਰੇ ਚੀਲੇ ਸਿਹਤ ਅਸਤੇ ਬਹੁਤ ਵਧੀਆ।
ਹਾਂ ਹਲਦੀ ਹੈਗੇ। ਨੁਕਸਾਨ ਨਹੀਂ ਦਿੰਦੇ ਨਾਲੇ ਤੇਲ ਤੇ ਘਿਓ ਵੀ ਘੱਟ ਲੱਗਦਾ ਇਹਨਾਂ ਵਿੱਚ।
ਬਿਲਕੁਲ ਠੀਕ ਤੇਲ ਔਰ ਘਉ ਘੱਟ ਹੀ ਲੱਗਦਾ। ਹਾਂ ਹਾਂ ਹਾਂ ਐਹ ਤੇ ਹੈ ਐਹ ਤੇ ਹੈ। ਚਲੋ ਤੁਸੀਂ ਆਓ ਗੇ, ਆਨਾ ਤੁਸੀਂ ਮੈਂ ਤੁਹਾਨੂੰ ਇੱਕ ਵਾਰ ਮੈਂ ਨਾ ਪਹਿਲਾਂ ਬਣਾ ਕੇ ਖਿਲਾਨੀ ਹ। ਤੁਹਾਨੂੰ ਅੱਛਾ ਲੱਗੇਗਾ, ਤੇ ਫਿਰ ਤੁਸੀ ਟਰਾਈ ਕਰਨਾ।
ਹਾਂ, ਸੂਜੀ ਦਾ ਤੇ ਮੈਂ ਆਪੇ ਕਰ ਲਾਂਗੀ, ਉਂਕਿ ਮੈਂ ਖਾਧਾ ਹੋਇਆ ਏ। ਏ ਦਾਲ ਵਾਲਾ ਤੁਸੀਂ ਇੱਕ ਵਾਰੀ ਮੇਰੇ ਸਾਮਨੇ ਬਨਾਣਾ ਤੇ ਚਟਨੀ ਵਿ
ਬਿਲਕੁਲ ਠੀਕ ਹੈ, ਤੁਸੀਂ ਆਣਾ। ਨਹੀਂ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਜਦੋਂ ਵੀ ਤੁਹਾਡਾ ਜੀਅ ਕਰੇ ਤੁਸੀਂ ਦਾਲ ਪੀਓ ਦੇਨਾ ਨਾ। ਤਾਂ ਫੇਰ ਮੈਨੂੰ ਦੱਸਨਾ। ਮੈਂ ਤੁਹਾਨੂੰ ਫੋਨ ਉੱਪਰ ਸਮਝਾ ਦਾਂਗੀ ਨਹੀਂ ਤੇ ਤੁਸੀਂ ਘਰ ਆਨਾ ਤੁਹਾਡੇ ਸਾਹਮਨੇ ਬਨਾ ਦੰਗੀ।
ਕੋਈ ਨੀ ਪਹਿਲੇ ਘੁੰਮਣਦੇ।
ਹਮ।
ਹਾਂਜੀ? ਹਾਂਜੀ ਹਾਂਜੀ ਬਾਏ ਬਾਏ।